ਬਾਹਰ ਗਈ ਏ ਮਾਰਕੀਟ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾ ਜੀ ਹੋਰ?
ਠੀਕ ਓ ਹਾਂਜੀ ਵਧੀਆ ਵਧੀਆ। ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ?
ਹਾਂਜੀ ਹਾਂਜੀ ਸਭ ਵਧੀਆ।
ਹੋਰ ਮੈਂ ਸੁਨੀਆ ਤੁਸੀਂ ਪੰਜਾਬ ਗਏ ਦੇ ਓ।
ਹਾਂਜੀ ਹਾਂਜੀ ਆਈ ਦੀ ਆ ਪੰਜਾਬ ਹੀ ਆਈ
ਬਸ ਮੈਂ ਵੀ ਤਾਨੂੰ ਤਹਿ ਫੋਨ ਲਾਇਆ ਸੀ ਮੈਂਨੇ ਇੱਕ ਦੋ ਕੰਮ ਸੀ ਮੈਂ ਕਿਹਾ ਚਲ ਮੇਰੇ ਸਿਸਟਰ ਕੋਲ ਤੁਸੀਂ ਥੋੜ੍ਹੇ ਬਹੁਤ ਸਮਾਨ ਓਹਨੇ ਪੇਜਨਾ ਸੀ ਤੇ ਮੈਨੂੰ ਪਤਾ ਲੱਗਿਆ ਤੁਸੀਂ ਗਏ ਦੇ ਓ ਮੈਂ ਕਿਹਾ ਚੱਲ ਮੰਗਾਲਾ। ਲੈ ਅਓਗੇ ਸਮਾਨ ਇੱਕ ਤੇ ਓਹਨੇ ਨਾ ਜਰਾ ਅੱਜ ਕੱਲ੍ਹ ਜਿਹੜੀ ਬੇਸਨ ਵਾਲੀ ਬਰਫ਼ੀ ਬੜੀ ਮਸ਼ਹੁਰ ਏ ਓਥੇ ਦੀ।
ਹਾਂਜੀ।
ਇੱਕ ਤੇ ਓਹਨੇ ਓਹ ਪੇਜਤਿ ਏ ਇੱਕ ਓਹਨੇ ਆਪਨਾ ਕਰੇ ਕੇਲਆਂ ਦਾ ਅਚਾਰ ਬਨਾਏਗੀ ਅੱਜ ਤੇ ਸ਼ਾਮੀ ਤੱਕ ਓਹ ਪੇਜੇਗੀ ਤੁਸੀਂ ਕੱਲ੍ਹ ਵਾਪਸ ਆਣਾ ਕਿ ਪਰਸੋਂ ਆਨਾ?
ਨਈ ਏ ਸਾਨੂੰ ਹਲੇ ਇੱਕ ਦੋ ਦਿਨ ਲੱਗਨੇ ਨੇ।
ਅੱਛਾ ਫਿਰ ਮੈਂ ਤੇ ਮੈਂ ਓਹਨੂੰ ਮਨਾ ਕਰ ਦੇਨਾ ਅਚਾਰ ਤੇ ਖ਼ਰਾਬ ਹੋ ਜਾਯੇਗਾ ਪਹਲੇ।
ਹਾਂਜੀ ਹਾਂਜੀ ਓਹਨੂੰ ਕੋ ਕੱਲ ਪਰਸੋਂ ਅਚਾਰ ਪਾ ਲੇਗੀ। ਤੇ ਪਕੜਾ ਜੈ ਹਾਂਜੀ।
ਹਾਂ ਓਹ ਮੈਨੂੰ ਕੇਹਂਦੀ ਪਈ ਸੀ ਮੈਂ ਕਯਾ ਮੈਂ ਨਾ ਪਹਿਲੇ ਮੈਂ ਅਸੀਂ ਜਾਣਾ ਸੀ ਫਿਰ ਸਾਡੀ ਸਲਾਹ ਨੀ ਬਨਦੀ ਪਈ ਸੀ। ਫੇਰ ਮੈਂਨੂੰ ਪਾਜੀ ਮਿਲੇ ਸੀ ਪਾਜੀ ਨੇ ਦੱਸਿਆ ਕ ਕਹਿੰਦੇ ਵੀ ਤੁਸੀਂ ਗਏ ਦੇ ਓ ਤੇ ਫਿਰ ਮੈਂ ਕੇਹਾ ਲੈ ਵਧੀਆ ਹੋ ਗਿਆ ਚਲ ਸਮਾਨ ਤੇ ਲੈ ਹੀ ਆਓਗੇ।
ਹਾਂਜੀ ਕੋਈ ਨੀ ਸਮਾਨ ਦਾ ਕੀ ਏ ਸਮਾਨ ਤਾਂ ਮੈਂ ਲੈ ਈ ਆਵਾਂਗੀ ਸਮਾਨ ਦੀ ਕੋਈ ਦਿੱਕਤ ਨੀ ਏ ਬਸ ਥੋੜਾ ਓਹਨਾਂ ਨੂੰ ਕਹਨਾ ਅੱਜ ਅੱਜ ਕੱਲ੍ਹ ਈਚ ਨਾ ਪਾਨ ਅਚਾਰ ਦੋ ਤਿੰਨ ਦਿਨ ਰੁਕ ਕੇ ਪਾ ਲੈਨ।
ਹਾਂਜੀ ਹਾਂ ਐਵੇਂ ਵਧੀਆ ਹੋਇਆ ਮੈਂ ਮੈ ਪਹਲੇ ਮੈਨੂੰ ਪਾਜੀ ਨੇ ਤੇ ਏਹੀਓ ਕੇਹਾ ਸੀ ਕਿ ਕੱਲ ਆਨਾ ਤੇ ਮੈਂ ਤਾਂ ਤੁਹਾਨੂੰ ਅੱਜ ਫੋਨ ਲਾਯਾ।
ਹੋਗੇ ਨਾ ਤੁਹਾਡੇ ਪਾਜੀ ਜਰਾ ਕਿਤੇ ਕੰਮ ਚਲੇ ਗਏ ਨੇ ਬਾਰ।
ਅੱਛਾ ਅੱਛਾ ਹਾਂ ਏਹ ਵੀ ਗੱਲ ਤੁਹਾਡੀ ਸਹੀ ਏ ਦੇਖੋ ਆਮ ਵੀ ਓਹਨਾਂ ਨੇ ਨੇ ਨਾ ਕਾ ਪਹੇਲੇ
ਹਾਂਜੀ ਹਾਂਜੀ ਬਸ ਓਹ ਕੰਮ ਚਲੇ ਗੇ ਤੇ ਤਾਂ ਫੇਰ ਥੋੜੇ ਲੇਟ ਹੋ ਗਏ ਆ। ਨੀ ਤੋਂ ਆ ਜਾਨਾ ਸੀ ਅੱਜ ਕੱਲ ਚ ਮੈਂ ਵਾਪਸ।
ਅੱਛਾ ਅੱਛਾ ਹੋਰ ਤੇ ਅਪਨਾ ਤੁਸੀਂ ਮੈਂ ਇੱਕ ਦੋ ਨਾ ਮੇਰੀ ਪੇਨ ਸੂਟ ਵੀ ਪੇਜੇ ਗੀ ਮਤਲਬ ਤੁਸੀਂ ਤਾਂ ਗੱਡੀ ਚ ਈ ਆਨਾ ਏ ਨਾ। ਹ
ਹਾਂਜੀ ਹਾਂਜੀ ਮੈਂ ਗੱਡੀ ਚ ਆਨਾ ਏ।
ਲੈ ਅਓਗੇ ਨਾ ਇੱਕ ਦੋ ਸੂਟ ਮੰਗਾਏ ਸੀ ਮੰਮੀ ਵਸਤੇ ਤੁਹਾਨੂੰ ਪਤਾ ਪੰਜਾਬ ਵੀਚ ਵਧੀਆ ਕੱਪੜੇ ਬੜੇ ਮਿਲਦੇ। ਤੇ ਉਹਨੇ ਸੂਟ ਅਨਸਟਿਚ ਲੈ ਕੇ ਆਈ ਹੈ, ਤੇ ਮੈਂ ਕਿਹਾ ਚਲੋ ਭੇਜਦੀ
ਕੋਈ ਨਹੀਂ ਮੈਂ ਲੈ ਆਵਾਂਗੀ, ਤੁਸੀਂ ਸਮਾਨ ਦੀ ਕੋਈ ਉਹ ਨਹੀਂ ਹੈਗੀ ਸਮਾਨ ਤਾਂ ਮੈਂ ਲੈ ਹੀ ਆਵਾਂਗੀ, ਹਾਂਜੀ।
ਅਸੀਂ, ਜਿਵੇਂ ਉੱਧਰ ਜਿਹੜਾ ਗੁਰਦੁਆਰਾ ਬੜਾ ਮਸ਼ਹੂਰ ਹੈ। ਹਰੀਆਂ ਮੇਲਾ, ਤੁਸੀਂ
ਹਾਂਜੀ, ਹਾਂਜੀ ਮੈਂ ਪਰਸੋਂ ਹੀ ਹੋ ਕੇ ਆਈ ਹਾਂ, ਮੱਸਿਆ ਤਾਂ ਮੈਂ ਇੱਧਰ ਹੀ ਸੀ ਨਾ।
ਅੱਛਾ, ਮੈਨੂੰ ਦੱਸਦੇ ਤੁਸੀਂ ਮੈਂ ਨਾ ਅਰਦਾਸ ਕਰਾਉਣੀ ਸੀ, ਮੈਨੂੰ ਲੱਗਿਆ ਤੁਸੀਂ ਹੁਣ ਜਾਣਾ ਹੋਣਾ, ਅੱਜ ਕੱਲ 'ਚ।
ਨਹੀਂ ਨਹੀਂ, ਮੈਂ ਪਰਸੋਂ ਹੋ ਕੇ ਆਈ ਹਾਂ, ਮੱਸੇ ਵਾਲੇ ਦਿਨ
ਅੱਛਾ, ਅੱਛਾ। ਚਲੋ, ਮੈਨੂੰ ਨਾਸੀ ਚਲੋ, ਹੁਨ ਨ ਜਾਓਗੇ ਫਿਰ ਦੁਬਾਰਾ?
ਕੋਈ ਨੀ, ਮੇਰਾ ਚੱਕਰ ਲੱਗਾ ਤੇ ਮੈਂ ਤੁਹਾਨੂੰ ਫੋਨ ਕਰਕੇ ਪੁੱਛ ਲਵਾਂਗੀ। ਬਾਕੀ ਹੁਨ ਤੇ ਥੋੜਾ ਮੁਸ਼ਕ ਇਲ ਈ ਏ।
ਅੱਛ ਹਾਂ, ਗਰਮੀ ਵੀ ਬੜੀ ਨਾ, ਹੈਨਾ।
ਅੱਜ 'ਤੇ, ਬਹੁਤ ਈ ਗਰਮੀ ਏ।
ਅੱਛਾ- ਅੱਛਾ। ਅੱਛਾ ਤੇ ਉੱਥੇ ਸਾਡੇ ਇੱਥੇ, ਇਥੇ ਥੋੜਾ ਬਦੱਲ ਬਨਿਆ ਦੈ, ਤੁਹਾਡੇ ਉੱਥੇ ਕੀ ਏ? ਮ
ਨਈ - ਨਈ, ਐੱਥੇ ਤੇ ਬਿਲਕੁਲ ਬੱਦਲ ਨੀ ਬਣਿਆ ਦਾ। ਐੱਥੇ ਤੇ ਬਹੁਤ ਜ਼ਿਆਦਾ ਧੁੱਪ ਏ, ਭਾਜੀ। ਇੰਨੀ ਧੁੱਪ ਏ, ਔਹੀਓ ਭਨੇਵਾ ਕਹਿੰਦਾ ਪਿਐ, 'ਚਲੋ ਆਓ ਮਾਸੀ, ਕਿੱਥੇ ਘੁੰਮਾ ਲਿਆਨਾ ਵਾ।
ਹੂੰ।
ਦਿਲ ਈ ਨੀ ਕਰਦਾ ਪਿਆ, ਮੈਂ ਉਹਨੂੰ ਕਿਹਾ ਚਾਰ ਵਜੇ ਤੋਂ ਬਾਅਦ ਜਾਵਾਂਗੇ, ਥੋੜ੍ਹੀ ਧੁੱਪ ਥੋੜ੍ਹੀ ਹੋ ਜਾਏਗੀ।
ਹਾਂ, ਤੁਸੀਂ ਸਹੀ ਕਹਿ ਰਹੇ ਓ, ਤੇ ਧਰਮਸ਼ਾਲਾ ਹੋ ਆਓ।
ਉਹ ਤੁਹਾਡਾ ਭਨੇਵਾ ਵੀ ਏ। ਨਈ- ਨਈ, ਧਰਮਸ਼ਾਲਾ ਤੇ ਬੜੀ ਦੂਰ ਪੈ ਜਾਏਗਾ ਨਾ। ਓੱਥੇ ਮੈਂ ਆਈ ਸੀ ਨਾ, ਪਿਛਲੀ ਵਾਰ ਆਪਣੀ ਭੈਣ ਕੋਲ, ਦੀਵਾਲੀ ਕੋਲ ਫਿਰ ਆਪਾਂ ਧਰਮਸ਼ਾਲਾ, ਮਕਲੋੜਗੰਜ ਸਾਰਾ ਘੁੰਮ ਕੇ ਗਏ ਸੀ।
ਅੱਛਾ- ਅੱਛਾ, ਹਾਂ, ਔਹੀ ਮੈਂ ਵੀ ਸੁਣਿਆ ਦਾ ਏ, ਜਿਹੜਾ ਓੱਥੇ ਇੱਕ ਬੋਮਬੇ ਸ ਪਿਕਨਿਕ ਸਪੋਟ ਬਨਿਆਂ ਦਾ, ਬੜਾ ਬੱਚਿਆਂ ਦਾ, ਹੈਨਾ।
ਚੱਲੇ ਆ, ਉਹ ਕਹਿੰਦਾ ਬਈ ਚੱਲ ਆਓ, ਥੋੜਾ ਅੱਗੇ ਕੋਈ - ਕੋਈ ਮੰਦਿਰ ਹੈਗਾ ਵੇ, ਐੱਥੇ ਅੱਗੇ ਜਾ ਕੇ।
ਅੱਛਾ, ਉਹ ਨਾ ਸੁਣਿਐ ਬੜੀ ਸੋਹਣੀ ਵਦੀਆ ਪਾਰਕ ਏ, ਮੈਂ ਮੇਰੀ ਸਿਸਟਰ ਜਾਂਦੀ ਆ, ਜਦੋਂ ਮੇਰੀ ਭੈਣ- ਫੋਟੋ ਵਗੈਰਾ ਭੇਜਦੀ ਏ, ਬੋਟਿੰਗ ਵਗੈਰਾ ਕਰਦੇ ਨੇ ਨਾ ਬੱਚੇ ਉਹਦੇ ਵੀ
ਗਈ ਹੋਈ ਆ, ਮੈਂ ਪਹਿਲੇ ਵੀ ਗਈ ਹੋਈ ਆ ਐੱਧਰ, ਜੋ ਤੁਸੀਂ ਨਾਮ ਲੈ ਰਹੇ ਓ। ਗਈ ਹੋਈ ਆ ਐੱਥੇ ਮੈਂ।
ਸਗੋਂ, ਮੈਂਨ ਵੀ ਬੁਲਾਉਂਦੀ ਪੀ ਸੀ ਮੈਨੂੰ ਪਤਾ ਈ ਨੀ ਸੀ, ਮੈਨੂੰ ਪਹਿਲੇ ਪਤਾ ਹੁੰਦਾ, ਤੁਸੀਂ ਆਪਣੀ ਕਾਰ ਵਿਚ ਗਏ ਓ, ਮੈਂ ਵੀ ਤੁਹਾਡੇ ਨਾਲ ਚੱਲ ਆ, ਮੈਂ ਵੀ ਹਫ਼ਤਾ ਲਾ ਆਉਂਦਾ।
ਤੇ ਕਾਰ ਵਿੱਚ ਨਈ ਗਈ, ਮੈਂ ਟਰੇਨ ਵਿੱਚ ਆਈ ਆਂ, ਮੇਰੀ ਟਿਕਟਾਂ ਬੁੱਕ ਸੀ।
ਅੱਛਾ ਟ੍ਰੇਨ 'ਚ, ਕਿਹੜੀ ਟ੍ਰੇਨ, ਟ੍ਰੇਨ ਜਾਂਦੀ ਸਿੱਧੀ?
ਸਿੱਧੀ ਨੀ ਜਾਂਦੀ ਭਾਜੀ, ਫਗਵਾੜੇ ਲਹਿ ਗਈ ਸਾਂ। ਓੱਥੋਂ ਦੀ ਅੱਗੋ ਮੇਰੀ ਭੈਣ ਆ ਗਈ ਸੀ, ਮੈਨੂੰ ਲੈਣ।
ਅੱਛਾ, ਹਾਂ ਐਹ ਵੀ ਇੱਕ ਸਹੀ ਗੱਲ, ਮੈਂ ਵੀ ਹੁਨ ਸੋਚਦਾ ਪਿਆ ਪਤਾ, ਮੇਰੇ ਕੋਲ ਨਾ ਕਾਰਾਂ - ਬੱਸਾਂ ਦਾ ਸਫ਼ਰ ਨੀ ਹੁੰਦਾ, ਅਤੇ ਮੈ ਹੁਣ ਸੋਚ ਰਿਹਾ, ਪਹਿਲੇ ਅਗਲੇ ਹਫ਼ਤੇ 'ਤੇ ਮੈਂ ਅਗਲੇ ਤੋਂ ਅਗਲੇ ਹਫਤੇ ਪਹਿਲੇ ਦਰਬਾਰ ਸਾਹਿਬ ਜਾਣੈ, ਜੁਲਾਈ ਦੇ ਪਹਿਲੇ ਹਫ਼ਤੇ ਫਿਰ ਮੈਂ ਸੋਚਿਆ, ਦਰਬਾਰ ਸਾਹਿਬ ਜਾ ਕੇ ਨਾ ਇੱਕ - ਦੋ ਦਿਨ ਰਹਿਣਾ। ਤੇ ਫਿਰ ਮੈਂ ਉੱਧਰੋਂ ਦੀ ਆਪ ਅਪਣਾ ਫਗਵਾੜੇ ਲੈ ਜਾਣਾ ਵੇ, ਤੇ ਓਧਰੋਂ ਦੀ ਮੈਂ ਫਿਰ ਮੈਂ ਵੀ ਫੋਨ ਕਵਾਂਗਾ, ਮੈਨੂੰ ਲੈਣ ਆ ਜਓ।
ਹਾਂਜੀ ਹਾਂਜੀ, ਫਗਵਾੜੇ ਤਾਂ ਕੋਈ ਇੰਨਾ ਦੂਰ ਨੀ ਹੈਗਾ, ਅੱਧੇ - ਪੌਨੇ ਘੰਟੇ ਦਾ ਰਸਤਾ ਹੈਗਾ ਏ।
ਓਹੀ, ਓਹ ਜਿਵੇਂ ਮੰਨ ਲਓ, ਪੰ ਚਾਲੀ- ਪੰਜਾਹ ਕਿਲੋਮੀਟਰ ਹੋਣੈ, ਹੈ ਨਾ।
ਕਿਵੇਂ, ਸਾਨੂੰ ਓ ਅੰਬਾਲਾ ਪੈ ਜਾਂਦੈ ਭਾਜੀ, ਬਸ ਏਨਾ ਈ ਸਮਝ ਲੋੋ।
ਹਲੇ ਹਾਂ ਫੇਰ ਤੇ ਏਨਾਂ ਤੇ ਹੈ ਈ ਨੀ ਇੱਕ ਝੂਟਾ ਈ ਆਂਦਾ ਬਸ ਦੋ ਮਿੰਟ ਦਾ।
ਹਾਂਜੀ-ਹਾਂਜੀ ਬਸ ਏਨਾ ਹੈਗਾ ਏ, ਅੱਗੇ ਮੈਂ ਉਤਰ ਗਈ ਸੀ ਅੱਗੇ। ਅੱਗੇ ਮੇਰਾ ਭੈਣ, ਮੇਰਾ ਭਰਾ, ਭਨੇਵਾ ਸਾਰੇ ਖੜੇ ਸੀ। ਓਨੂੰ ਲੈ ਕੇ ਮੈਨੂੰ ਘਰ ਆ ਗਏ ਨੇ, ਹਾਂਜੀ।
ਤੇ ਪੰਜਾਬ ਵਿੱਚੋਂ-
ਲੈ ਕੇ ਆਈ ਆਂ ਭਾਜੀ ਸ਼ੋਪਿੰਗ ਕਾਰ ਆਈ ਆਂ ਮੈਂ।
ਅੱਛਾ ਤੇ ਇੱਕ ਅੱਦਾ ਸੂਟ ਲੈ ਆਓ ਮੇਰੀ ਮੰਮੀ ਆਸਤੇ ਵੀ ਲੈ ਆਓ ਮੇਰੀ ਭੈਣ ਨੂੰ ਟੈਮ ਨੀ ਮਿਲਦਾ ਪਿਆ।
ਕੋਈ ਨਈਂ ਭਾਜੀ ਮੈਂ ਲੈ ਆਵਾਂਗੀ ਤੁਆਡੀ ਮੰਮੀ ਆਸਤੇ ਵੀ ਲੈ ਆਵਾਂਗੀ। ਤੁਆਡੇ ਆਸਤੇ ਵੀ ਕੁਛ ਲਿਆਣਾ ਭਾਜੀ ਓ ਵੀ ਲੈ
ਨਈਂ ਮੈਂ ਤੇ ਵੇਖੋ ਤੁਆ ਕਿ ਮੈਂ ਤੇ ਬਰਫੀ ਮੰਗਵਾਈ ਏ ਲੱਡੂ ਮੈਨੂੰ ਨਾ ਬੜੀ ਸੁਆਦ ਲੱਗਦੀ ਬੇਸਨ ਦੀ ਬਰਫੀ। ਜੀ ਤੇ ਓ ਮੈਂ ਹੁਣ ਸਪੈਸ਼ਲ ਮੈਂ ਤਾਂ ਈ ਤੁਆਨੂੰ ਫੋਨ ਕੀਤਾ ਮੈਂ ਕਿਆ ਓ ਤੇ ਜ਼ਰੂਰ ਮੈਂ ਆਪਣੀ ਭੈਣ ਨੂੰ ਕਿਆ ਭੇਜੀ। ਬਾਕੀ ਮੇਰਾ ਮਨ ਸੀ ਆਚਾਰ ਦਾ ਕਰੇਲਿਆਂ ਦੇ ਮੈਂ ਕਿਆ ਚੱਲ ਸਬਜ਼ੀ ਜੀ ਬਣਾ ਕੇ ਤੇ ਭੇਜਦੇ ਬਾਈ ਆਪਾਂ ਜਿਵੇੰ ਪਰੋਂਠੇਆਂ ਬੰਦਾ ਸਵੇਰੇ-ਸਵੇਰੇ ਨਾਸ਼ਤੇ ਚ ਰ ਖਾ ਲੈਂਦਾ ਏ ਕਰੇਲਾ ਜਦੋਂ ਕੋਈ ਸਬਜ਼ੀ ਨੀ ਆਈ ਤੇ। ਤੇ ਫੇਰ ਮੈਂ ਓ ਕੈਂਦੀ ਸੀਗੀ ਮੈਂ ਅੱਜ ਪਾਨੀ ਆਂ ਬਈ ਤੂੰ ਪੈਲੇ ਫੋਨ ਕਰਕੇ ਪੁੱਛ ਲੈ। ਬੀ ਓਨਾਂ ਨੇ ਕਦੋਂ ਆਣਾ ਏ? ਤੇ ਫਿਰ ਮੈਂ ਭਾਜੀ ਨੂੰ ਕੀਤਾ ਸੀ ਫੋਨ ਭਾਜੀ ਕੈਂਦੇ ਕੱਲ ਹੁਣ ਤੁਸੀਂ ਕੈਅ ਰਏ ਓ ਦੋ-ਤਿੰਨ ਦਿਨ ਲੱਗਣੇ ਫਿਰ ਮੈਂ
ਬਸ ਭਾਜੀ ਥੋੜਾ ਚ ਗਏ ਚਲੇ ਗਏ ਨੇ ਨਾ ਭਾਜੀ ਕਾਰਨ ਈ ਥੋੜਾ ਲੇਟ ਹੋ ਗਏ ਆਂ।
ਹਾਂਜੀ-ਹਾਂਜੀ, ਹੋਰ ਸੁਣਾਓ ਤੁਆਡੇ ਓਦਰ ਸਬ ਘਰ ਪਰਿਵਾਰ ਵਦੀਆ?
ਹਾਂਜੀ-ਹਾਂਜੀ, ਸਬ ਵਦੀਆ।
ਹਾਂਜੀ, ਹੋਰ?
ਹੋਰ ਤੁਸੀਂ ਸੁਣਾਓ ਤੁਆਡੇ ਮੰਮੀ-ਪਾਪਾ ਠੀਕ ਨੇ?
ਹਾਂਜੀ ਸਬ ਵਦੀਆ ਤੇ ਉੱਥੇ ਵੀ ਹੋ ਆਏ ਤੁਸੀਂ ਜੇੜਾ ਡੇਰੇ ਗੁਰਦੁਆਰਾ ਹੈਗਾ ਉੱਥੇ? ਡੇਰੇ ਸੈਬ ਕੈਂਦੇ ਨੇ।
ਨਈਂ-ਨਈਂ ਡੇਰਾ ਸੈਬ ਨਈਂ ਇੱਕ ਹੋਰ ਪਰੇ ਨੂੰ ਹੈਗਾ ਸੀ। ਓਥੇ ਲੈ ਗਈ ਸੀ ਮੇਰੀ ਭੈਣ।
ਅੱਛਾ ਮਤਲਬ ਤੁਸੀਂ ਘੁੰਮਣ ਛੁੱਟੀਆਂ ਈ ਮਨਾਣ ਗਏਦੇ ਓ ਹੈਨਾ।
ਹਾਂਜੀ-ਹਾਂਜੀ ਹੋਰ ਛੁੱਟੀਆਂ ਮਨਾ, ਹਾਂਜੀ?
ਮੈਂ ਕਿਆ ਇਸ ਵਾਰ ਪੇਕੇ ਨਈਂ ਗਏ ਤੁਸੀਂ?
ਪੇਕੇ ਬਸ ਪੇਕੇ ਲੋਕਲ ਨੇ ਨਾ ਮੇਰੇ।
ਅੱਛਾ-ਅੱਛਾ।
ਤੇ ਬੱਚੇ ਥੋੜਾ, ਹਾਂਜੀ-ਹਾਂਜੀ ਮੈਂ ਲੋਕਲ ਈ ਹੈਗੀ ਆਂ।
ਅੱਛਾ-ਅੱਛਾ।
ਥੋੜਾ ਕਰਦੇ ਨੇ ਚ ਕਿਦਰੇ ਹੋਰ ਜਾਓ। ਤੇ ਫਿਰ ਮੈਂ ਇਸ ਵਾਰ ਭੈਣ ਮੇਰੀ ਕੈਣ ਲਾਗੀ ਤੂੰ ਮੇਰੇ ਕੋਲ ਆ ਜਾ ਮੈਂ ਫਿਰ ਆਪਣੀ ਭੈਨ ਵੱਲ ਆ ਗਈ ਜੇ ਇਸ ਵਾਰੀ।
ਤੇ ਫਿਰ ਹੁਣ ਤੁਆਡੀ ਭੈਣ ਨਾਲ ਆਣ ਗੇ ਏਦਰ ਆਪਣਾ।
ਨਈਂ-ਨਈਂ ਮੇਰੀ ਭੈਣ ਆਈ ਦੀ ਸੀ ਹੁਣ ਪਿੱਛੇ ਜੇ, ਦੋ ਕੁ ਦਿਨ ਲਗਾ ਕੇ ਗਈ ਐ ਮੇਰੀ ਭੈਣ ਉੱਥੇ ਈ ਸੀ ਜਗਾਦਰੀ। ਏਹ ਇੱਕ ਤਰੀਕ ਨੂੰ ਆਈ ਸੀ, ਫੇਰ ਆਪਾਂ ਥੋੜਾ ਘੁੰਮ ਫਿਰ ਆਏ ਅੱਗੇ, ਫੇਰ ਓ ਆਪਸੀ ਏਧਰ ਆ ਗਈ ਓ ਤੇ ਮੈਨੂੰ ਓਦੋਂ ਈ ਕਹਿ ਰਹੀ ਸੀ ਮੇਰੇ ਨਾਲ ਚੱਲ- ਮੇਰੇ ਨਾਲ ਚੱਲ ਬਸ ਮੈਂ ਹੀ ਨਹੀਂ ਗਈ। ਹਾਂਜੀ ਇਕ ਦਮ ਨੀ ਹੁੰਦੀ ਕੰਮ- ਕੁਮ ਸਰਾਬ ਕਰਨਾ। ਕੱਪੜੇ- ਕੁਪੜੇ ਧੋਣੇ ਉੱਥੋਂ ਦੀ ਆਏ ਸੀ ਬਾਹਰੋਂ ਦੀ ਸਾਰ- ਨਹੀਂ ਕੰਮ ਵਾਲੀ ਨਹੀਂ ਹੈਗੀ ਨਾ, ਲੱਗੀ ਦੀ ਸੀ। ਬੜੀ ਲੇਟ ਆਉਂਦੀ ਸੀ ਦੋ- ਦੋ ਵੱਜ ਆ ਦਿੰਦੀ ਸੀ ਇੰਨੀ ਦੇਰ ਇੰਨੀ ਲੇਟ ਸ- ਖਾਈਆਂ ਥੋੜੀ ਨਾ-
ਇੰਨੀ ਲੇਟ ਹੈ ਅੱਜ ਕੱਲ ਗਰਮੀਆਂ ਤੇ ਕੋਈ ਹਾਲ ਨੀ ਹੈ ਵੇਖੋ ਗਿਆਰਾਂ ਵਜੇ ਰਿਸ਼ਤੇ, ਗਰ ਕਿਸੇ ਨੇ ਘਰ ਆਉਣਾ ਹੋਏ ਬੰਦਾ ਗਿਆਰਾਂ ਵਜੇ ਆ ਜਾਂਦੇ ਨਾਲ,
ਓਹੀ ਉਹ ਤੇ ਨਹੀਂ ਹੁਣ ਇੱਕ ਲਗਾਈ ਹੈਗੀ ਹੈ ਨਵੀਂ। ਸਗੋਂ ਮੈਂ ਇੱਧਰ ਪੰਜਾਬ ਆਈ ਸੀ ਤੇ ਪਿੱਛੋਂ ਦੀ ਕੋਈ ਆਈ ਸੀ ਹੋ ਘਰ।
ਪੂਜਾ ਹੈਗੀ ਜੀ ਸਾਡੇ ਇੱਥੇ ਉਹ ਮੇਰੇ ਖਿਆਲ ਨਾ ਤੁਹਾਡੇ ਰਿਸ਼ਤੇਦਾਰਾਂ ਘਰ ਵੀ ਲੱਗੀ ਦੀ ਹੈ।
ਮੇਰੇ ਘਰ ਵੀ ਲੱਗੀ ਦੀ ਸੀ ਮੇਰੇ ਘਰ ਹੀ ਲੱਗੀ ਦੀ ਸੀ ਭਾਜੀ ਉਹ। ਤੁਹਾਨੂੰ ਤੇ ਦੱਸਦੀ ਤੇ ਪਹੀਆਂ ਇੱਕ ਵਜੇ ਆਉਂਦੀ ਸੀ ਜੇ ਤੇ ਅਢਾਈ ਵਜੇ ਘਰ ਜਾਂਦੀ ਸੀ, ਜੇ ਕੋਈ ਆ ਜੇ ਤੇ ਖਲੇਰਾ ਪਿਆ ਰਹਿੰਦਾ ਸੀ ਜੇ, ਮੈਂ ਉਹਨੂੰ ਕਿਹਾ ਥੋੜੀ ਜਲਦੀ ਆ ਜਿਆ ਕਰ ਪੂਜਾ।
ਜਿਨਾ ਘਰ ਪਹਿਲੇ ਲੱਗੀ ਦੀ ਸੀ, ਉਹਨਾਂ ਘਰ ਤੇ ਇੰਨਾ ਆਇਆ ਗਿਆ ਹੈ ਨੀ ਆ ਸਗੋਂ ਇੱਕ ਇੱਕ ਵਜੇ ਸਫਾਈਆਂ ਕਰਾ ਲੈਂਦੇ, ਜਿਨਾਂ ਨੇ ਤੁਹਾਨੂੰ ਦੱਸਿਆ ਸੀ।
ਬਸ ਹੁਣ ਕੀ ਕਰੀਏ, ਲੋਕੀ ਨੀ ਨਾ ਲੇਟ ਕਰਉਦੇ। ਉਹ ਕਹਿੰਦੇ ਨੇ ਸਾਡੇ ਪਹਿਲੇ ਆਉਂਦੀ ਸੀ, ਤੇ ਪਹਿਲੇ ਸਾਡੇ ਹੀ ਆਏਗੀ। ਮੈਂ ਕਿਹਾ ਬਈ ਫੇਰ ਮੈਨੂੰ ਤੇ ਵਾਰਾਂ ਨੀ ਖਾਂਦੀ ਇੱਕ ਵਜੇ ਆਲੀ ਮੈਂ ਲਾ ਤੀ ਤਿੰਨ ਮਹੀਨੇ ਹੋ ਗਏ ਆਪ ਹੀ ਕਰਨੀ ਪਿਆ, ਪਾਜੀ।
ਅੱਛਾ ਫੇਰ ਤੁਸੀਂ ਕਾਰਾ ਸਾਰਾ ਘਰ ਦਾ ਕੰਮ ਸਫਾਈਆਂ ਸਭ,
ਸਭ ਬਾਪ ਬਸ ਫੇਰ ਥੱਕ ਜਾਂਦੀ ਹਾਂ ਥੱਕ ਹਾਰ ਕੇ ਫੇਰ, ਬਸ ਬੂਰਾ ਹਾਲ ਹੋ ਜਾਂਦਾ ਵੇ ਭਾ ਜੀ।
ਹਾਂਜੀ ਹੋਰ ਤੁਹਾਡੀ ਗੁੜੀਆ ਠੀਕ ਹੈ ਮੈਂ ਸੁਣਿਆ ਤੁਹਾਡੀ ਗੁੜੀ ਦਾ ਵੱਡੇ ਆ ਰਿਹਾ।
ਹਾਂਜੀ- ਹਾਂਜੀ ਆ ਰਿਹਾ।
ਤੇ ਫੇਰ ਕੀ ਕਰ ਮਨਉਣਾ ਕਿੱਥੇ ਐ।
ਨਹੀਂ- ਨਹੀਂ ਬਸ।
ਅੱਛਾ- ਅੱਛਾ ਘਰ ਹੀ,
ਦੇਖ ਹਾਂਜੀ- ਹਾਂਜੀ ਘਰ ਹੀ ਫਰੈਂਡਸ-ਫਰੂਂਡਸ ਬੁਲਾ ਲਏਗੀ ਆਪੇ। ਕਰ ਲੇਗੀ ਜਿੜਾ ਥੋੜਾ ਬਹੁਤ ਹੁੰਦਾ, ਹੋਰ ਕੀ।
ਨੀ ਤੇ ਪਾਠ ਕਰਾ ਲਓ ਸੁਸਾਇਟੀ ਵੱਲੋਂ ਸਾਡੇ ਇਥੇ ਅਜ ਤੇ ਲੜੀਆਂ ਚੱਲਦੀਆਂ ਪਈਆਂ ਨੇ। ਤੇ ਹੁਣ ਬਸ ਅਠਾਰਾਂ ਤਰੀਕ ਭੋਗ ਏ। ਤੇ ਉਸ ਤੋਂ ਬਾਅਦ ਨਗਰ ਕੀਰਤਨ ਨੇ ਉਸ ਤੋਂ ਬਾਅਦ ਸਾਡੇ ਬੀਬੀਆਂ ਵੇਲੀਆਂ ਹੀ ਨੇ। ਤੁਸੀਂ ਕਰਾਉਣਾ ਹੋਣਾ ਤੇ ਪਾਠ ਕਰਾ ਲੈਣਾ।
ਕੋਈ ਗੱਲ ਨਹੀਂ ਭਾਅ ਜੀ ਸਲਾਹ ਬਣਾਵਾਂਗੀ। ਦੇਖਾਂਗੀ ਦਿਲ ਕੀਤਾ ਤੇ ਕਰਾ ਲਾਂਗੀ ਭਾਜੀ, ਹਾਂਜੀ। ਹੋਰ ਤੁਹਾਡੀ ਭੈਣ ਠੀਕ ਹੈ ਭਾਜੀ?
ਹਾਂ ਉਹ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਉਹਨੇ ਆਉਣਾ ਵੇ ਪਰ ਉਹਦੀ ਨਾ ਸਲਾਹ ਨਹੀਂ ਬਣਦੀ ਪਈ। ਫੇਰ ਮੈਨੂੰ ਕਹਿੰਦੀ ਪਈ ਬੀ ਐਵੇਂ ਬੜਾ ਟਾਈਮ ਲੱਗ ਜਾਏਗਾ। ਤੇ ਤੂੰ ਇੱਕ ਕੰਮ ਕਰ ਫੇਰ ਉਹਨੇ ਮੈਨੂੰ ਉਹਨਾ ਦੱਸਿਆ ਸੀ ਕਹਿੰਦੇ ਬਈ ਐਵੇਂ- ਐਵੇਂ ਨਾ ਉਹ ਆਏ ਨੇ ਤੁਹਾਡੇ ਉੱਧਰ ਦੀ। ਫੇਰ ਮੈਂ ਤਾਂ ਤੁਹਾਡੇ ਘਰ ਗਿਆ ਸੀ। ਤੇ ਫੇਰ ਉਹ ਬਜ਼ੁਰਗ ਮਾਤਾ ਜੀ ਬੈਠੇ ਸੀ ਫੇਰ ਉਹ ਮੈਨੂੰ ਪਹਿਲੇ ਪੁੱਛਣ ਲੱਗ ਗਏ, ਵੀ ਪੁੱਰਾ, ਕਿਹੜੇ ਕੰਮ ਆਏਆ ਕੀ ਫੇਰ ਦੇਖ ਮੈਨੂੰ ਥੋੜਾ ਮੈਂ ਉਹਨਾਂ ਨੂੰ ਸਮਝਾਇਆ ਮੈਨੂੰ ਲੱਗਦਾ ਥੋੜਾ ਉੱਚਾ ਸੁਣਦੇ ਨੇ ਨਾ- ਫੇਰ ਭਾ ਜੀ ਨੇ ਉਹਨਾਂ ਨੂੰ ਸਮਝਿਆ ਤਾ। ਸੀ ਫਿਰ ਮੈਨੂੰ ਭਾ ਜਜੀ ਨੇ ਤੁਹਾਡਾ ਨੰਬਰ ਦਿੱਤਾ ਮੈਂ ਤਾਂ ਤੁਹਾਨੂੰ ਫ਼ੋਨ ਕੀਤਾ
ਅੱਛਾ ਅੱਛਾ ਠੀਕ ਹੈ ਭਾਅ ਜੀ ਚਲੋ ਭਾਅ ਜੀ ਫਿਰ ਕਰਨੀ ਆ ਗੱਲ ਫਿਰ ਦੁਬਾਰਾ
ਠੀਕ ਹੈ ਭਾਅ ਜੀ